ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ।
ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਰ ਲਿਆ?
ਮੈਂ ਵੀ ਕਵਾਂ ਬੜੇ ਦਿਨ ਹੋ ਗਏ ਨੇ ਤੁਹਾਡੇ ਨਾਲ ਗੱਲ ਹੀ ਨਹੀ ਹੋਈ ਨਾਲੇ। ਫਿਰ ਮੈਨੂੰ ਯਾਦ ਆਈ ਬਸ ਤੁਹਾਡੀ ਮੈਂ ਕਿਹਾ ਚੱਲ ਫੋਨ ਕਰਨੀ ਆ ਹੋਰ ਫ੍ਰੀ ਸੀ ਤੁਸੀਂ ਤੰ ਨਹੀ ਕੀਤਾ ਮੈਂ ਮਨ ਨੂੰ
ਨਹੀਂ ਨਹੀਂ ਫ੍ਰੀ ਸੀ ਮੈਂ ਬਸ ਨਾਸ਼ਤਾ ਵਗੈਰਾ ਬਣਾਇਆ ਹੋਣੇ ਹੀ। ਤੇ ਬਸ ਹੁਣ ਕਰ ਲਿਆ ਨਾਸ਼ਤਾ ਸਾਰਿਆਂ ਨੇ ਹਾਂਜੀ ਅਜ ਅਸੀ ਪੋਹੇ ਬਣਾਏ ਸੀ।
ਅੱਛਾ ਅੱਛਾ ਹਾਂਜੀ ਇਹ ਨਾਲੇ ਨਾ ਗਰਮੀਆਂ ਚ ਜ਼ਿਆਦਾ ਹੈਵੀ ਖਾਧਾ ਵੀ ਨਹੀਂ ਜਾਂਦਾ ਨਾਲੇ
ਦਿਲ ਨੀ ਕਰਦਾ ਕੀ ਬੰਦਾ ਬਣਾਏ। ਪਹਿਲੇ ਸਫਾਈਆਂ ਵਗੈਰਾ ਕਰੋ ਫਿਰ ਨਾਸ਼ਤੇ ਬਣਾਓ।
ਬੰਦਾ ਘਰ ਦੇ ਕੰਮਾਂ ਚ ਉਲਝਿਆ ਰਹਿੰਦਾ ਨਾਲੇ ਗਰਮੀ ਇੰਨੀ ਹੋਈ ਦੀ ਏ ਨਾ ਬੰਦੇ ਕੋਲ ਰਸੋਈ ਚ ਵੀ ਨਹੀਂ ਖੜਾ ਹੋਇਆ ਜਾਂਦਾ।
ਹੋਰ ਸਹੀ ਗੱਲ ਇਕ ਦਮ ਸਹੀ ਗੱਲ ਏ ਬਈ।
ਤੇ ਹੋਰ ਮੈਂ ਤਾਂ ਸੋਚਦੀ ਆ ਓਪਨ ਕਿਚਨ ਕਰਵਾਈਏ ਅਸੀ ਆਪਣੀ ਮੈਂ ਕਿਹਾ ਸੀ ਇਹਨਾਂ ਨੂੰ ਵਿੱਚੋਂ ਤੇ ਕਹਿੰਦੇ ਚੱਲ ਦੋ ਚਾਰ ਦਿਨ ਹਲੇ ਐਵੇਂ ਹੀ ਕੰਮ ਕਢ ਲੈ ਨਾਲ ਖੜਾ ਨਹੀਂ ਹੋਇਆ ਜਾਂਦਾ ਕੀ ਕਰੀਏ ਗਰਮੀ ਗਰਮੀਆਂ ਚ ਗਰਮੀ ਬੜੀ ਹੋਈ ਦੀ ਫਿਰ ਬੱਚੇ ਵੀ ਬਹੁਤ ਤੰਗ ਕਰਦੇ ਨੇ ਹੋਰ ਤੁਸੀਂ ਸੁਣਾਓ ਬੱਚੇ
ਸਭ ਵਧੀਆ ਇੱਕ ਦਮ। ਸਭ ਵਧੀਆ। ਅਸੀਂ ਵੀ ਹੁਣ ਕੀ ਕਹਿੰਦੇ ਨੇ ਘਰ ਵਗੈਰਾ ਚੇਂਜ ਕਰਨਾ ਸੀ ਇਹ ਵੀ ਵੈਸੇ ਸਹੀ ਹੈ। ਪਰ ਤੁਹਾਨੂੰ ਪਤਾ ਇੱਧਰਲੇ ਪਾਸੇ ਨ ਹੋਣ ਬੜਾ ਸ਼
ਹਾਂਜੀ ਹਾਂਜੀ ਐਸੀ ਪਿੱਛੇ ਤਾਂ ਮੈਂ ਤੁਹਾਨੂੰ ਫ਼ੋਨ ਕੀਤਾ ਨਾਲੇ ਮੈਂ ਤੁਸੀਂ ਵੀ ਚ ਮੈਨੂੰ ਕਹਿੰਦੇ ਸੀ ਨਾ ਘਰ ਬਦਲਣਾ ਏ ਥੋੜਾ ਤੁਸੀਂ ਵੇਖ ਰਹੇ ਹੋ ਬਣਿਆ ਬਣਾਇਆ ਹੀ ਹੈਨਾ ਹਾਂਜੀ ਹਾਂਜੀ ਤੇ ਮੈਂ ਹਾਂਜੀ ਹਾਂਜੀ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਯਾਦ ਕਰ ਲੈਨੀ ਔ ਬਿਜ਼ੀ ਹੋਣੇ ਨੇ ਥੋੜੇ। ਐਸੀ ਪਿੱਛੇ ਮੈਂ ਕਿਹਾ ਇੱਕ ਵਾਰੀ ਪੁੱਛਾਂ ਮੈਂ ਤੁਹਾਨੂੰ। ਇਹਨਾਂ ਨੇ ਨਾ ਆਪਣਾ ਇੱਕ ਦੋ ਇਹ ਪੰਦਰਾਂ ਵੀਹ ਦਿਨ ਹੋਏ ਨੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਨਵਾਂ। ਪ੍ਰੋਪਰਟੀ ਡੀਲਿੰਗ ਦਾ ਹਾਂਜੀ ਤੇ ਹੋਰ ਨਾਲੇ ਇਹਨਾਂ ਨੂੰ ਤੁਹਾਨੂੰ ਪਤ ਤਾਂ ਹੀ ਹੈ ਇਹਨਾਂ ਦੇ ਦੋ ਸ਼ੋਅਰੂਮ ਹੈਗੇ ਨੇ ਲੈਪਟੋਪ ਦੇ। ਤੇ ਮੈਂ ਕਿਹਾ ਉਹ ਤਾਂ ਬੜੇ ਹੀ ਚੱਲਦੇ ਨੇ ਤੇ ਕਹਿੰਦੇ ਆਪਣੇ ਨਾ ਨਾਲ ਅਸੀਂ ਕੀ ਕੋਈ ਸਾਈਡ ਬਿਜ਼ਨਸ ਸ਼ੁਰੂ ਕਰਨ ਆਾਂ ਫਿਰ ਇਹਨਾਂ ਨੇ ਪ੍ਰੋਪਰਟੀ ਡੀਲਿੰਗ ਦਾ ਹਾਂਜੀ ਹਾਂਜੀ ਪ੍ਰੋਪਰਟੀ ਡੀਲਿੰਗ ਦਾ ਕੰਮ ਸ਼ੁਰੂ ਕੀਤਾ ਤਵੇ ਆਪਣਾ ਹੈ ਜਲੰਧਰ ਵਾਲੀ ਸਾਈਡ ਪੰਜਾਬ ਵਾਲੀ ਸ਼ਾਇਡ ਹਾਲੇ ਕਿਸੇ ਨੂੰ ਪਲਾਟ ਵੀ ਚਾਹੀਦੇ ਹੁੰਦੇ ਤੇ ਨਾਲੇ ਅੱਜ ਕੱਲ੍ਹ ਤਾਂ ਕਹਿੰਦੇ ਨੇ ਬਨਾਏ ਮਕਾਨ ਵੀ ਬੜੇ ਵਧ ਵਧੀਆ ਰੇਟਾਂ ਤੇ ਮਿਲਦੇ ਪਏ ਨੇ। ਮੈਨੂੰ ਫੇਰ ਤੁਆਡੀ ਯਾਦ ਆਈ, ਮੈਂ ਕਿਆ ਤੁਆਨੂੰ ਪੁੱਛਾਂ ਮੈਂ ਤੁਆਨੂੰ ਕੇੜੀ ਸਾਈਡ ਚਾਹੀਦਾ? ਤੁਸੀਂ ਹਾਂਜੀ ਹਾਂਜੀ ਮੈਂ ਕਿਹਾ ਤੁਹਾਨੂੰ ਕਿਹੜੀ ਸਾਈਡ ਚਾਹੀਦੈ ਸਗੋਂ ਤੁਸੀਂ ਮੈਨੂੰ ਐਡਰੈਸ ਦੱਸੋ ਮੈਂ ਨੇੜੇ ਤੇੜੇ ਇਹਨਾਂ ਨੂੰ ਪੁੱਛ ਕੇ ਇੱਕ ਦੋ-ਚਾਰ ਮਕਾਨ ਤੁਹਾਨੂੰ ਵੀ ਵਖਾਏ। ਦਿੰਦੇ ਆਂ, ਨਾਲੇ ਰੇਟਾਂ ਦਾ ਤਾਂ ਹੋ ਈ ਜਾਂਦਾ। ਪਸੰਦ ਆਨ ਤੇ ਗੱਲ ਹੁੰਦੀ ਏ।
ਗੱਲ ਏ। ਮੈਨੂੰ ਕੋਈ ਨੀ ਮੈਂ ਤੁਹਾਨੂੰ ਐਡਰੈਸ ਮੈਂ ਅ ਵਟਸਪ ਕਰ ਦਾਂਗੀ ਫੇਰ ਤੁਸੀਂ ਦੇਖ ਲਿਆ ਜੇ ਆਪਨੇ ਆਪ। ਠੀਕ ਹੈ! ਕਿ ਤੁਸੀਂ, ਮੈਨੂੰ ਕੋਈ, ਹਾਂਜੀ ਜਰੂਰ। ਤੁਸੀਂ ਮੇਰੀ ਗੱਲ ਕਰਾ ਦੇਨਾ। ਮੈਨ ਅਯ ਨੰਬਰ ਵਟਸਐਪ ਕਰ ਦੇਨਾ ਔਨਾ ਦਾ, ਬਿਜ਼ਨਸ ਵਾਲਾ ਜੇੜਾ ਵੀ ਮੈਂ ਉਧਰ ਹੀ ਕਾੱਲ ਕਰ ਦਾਂਗੀ, ਠੀਕ ਐ। ਤੇ ਬਾਕੀ ਮੈਨੂੰ ਘਰ ਨਾ ਥੋੜਾ ਖੁੱਲਾ ਡੁੱਲਾ ਈ ਚਾਹੀਦੈ। ਜਿਵੇਂ ਹੁਨ ਗਰਮੀ ਏ, ਤੁਹਾਨੂੰ ਪਤਾ ਈ ਏ ਨਾਲ ਆਸੇ ਪਾਸੇ ਨਾ ਦ ਦਾ ਸ਼ੋਰ-ਸ਼ਰਾਬਾ ਨਾ ਹੋਏ, ਸੁਸਾਇਟੀ ਟਾਈਪ ਹੋਏ। ਅੱਜ-ਕੱਲ੍ਹ ਤੁਹਾਨੂੰ ਪਤਾ ਈ ਏ, ਸੁਸਾਇਟੀ ਸਈ ਰੇਂਦੀ ਏ, ਨਾ ਕਿਸੇ ਨਾਲ ਬ ਬੋਲਨਾ ਨਾ ਚਾਲਨਾ। ਮਹੱਲੇ ਚ ਤੇ ਲੜਾਈਆਂ ਈ ਬਥੇਰੀਆਂ ਹੂੰਦੀਆਂ ਨੇ।
ਹਾਂਜੀ! ਐ ਤਾਂ ਹੈ ਈ, ਅੱਜ-ਕੱਲ੍ਹ ਨਾ ਨਾਲੇ ਮੋਡਰਨ ਹੋਇਆ ਦਾ ਜਮਾਨਾ ਥੋੜ੍ਹਾ। ਐ ਜਿਵੇਂ ਐੱਥੇ, ਏੱਕ ਬਨਣੀ ਸੀ ਪੰਜਾਬ ਆਲੀ ਸੈਡ ਈ ਸਾਡੀ ਐ ਓ ਮੈਕਸ ਸਿਟਿੰਗ ਬੰਨੀ ਏ ਇੱਕ ਜੈ ਸਿਟੀ ਲਾ ਲਓ ਤੁਸੀਂ, ਐੱਥੇ ਨਾ ਆਪਣਾ ਕਲੋਨੀਆਂ ਬਣੀਆਂ ਨੇ ਬੜੀ ਵਧੀ ਵੱਧੀਆ ਤੇ ਪਲਾਟ ਵੀ ਮਿਲਦੇ ਪੇ ਨੇ ਏਨਾਂ ਤੇ ਐ ਇੱਕ ਗਲੀ ਏ ਜਲੰਧ ਤਰਦੀਰ ਸੈਡ ਤੇ ਬੱਸ ਸਟੈਂਡ ਦੇ ਸੈਡ ਤੇ ਜਾ ਕੇ ਨਾ ਓੱਥੇ ਪਲਾਟ ਵੀ ਨੇ ਤੇ ਨਾਲੇ ਅਪਣਾ ਮਕਾਨ ਵੀ ਨੇ ਬੜੇ ਵੱਧੀਆ-ਵੱਧੀਆ ਮੈਂ ਤੇ ਸਗੋਂ ਇੱਕ ਅੱਧਾ ਵੇਖ ਕੇ ਆਈ ਸੀ ਏਨਾਂ ਨਾਲ ਜਾ ਕੇ ਐਨੇਂ ਸੋਣੇ ਮਕਾਨ ਬਣੇ ਦੇ ਨੇ ਭੈਣ ਜੀ ਮੈਂ ਤੁਆਨੂੰ ਕੀ ਦੱਸਾਂ ਹੋਰ ਅੰਦਰ ਈ ਟਾਈ ਈਲਾਂ ਵੀ ਲੱਗੀਆਂ ਨਾਲੇ ਔਪ ਓਪਨ ਕਿਚਨ।
ਸਈ ਏ ਮੈਨੂੰ ਆਪ ਨਾ, ਓਪਨ ਈ ਕਿਚਨ ਚਾਈਦ ਦੀਏ। ਨਾਲ ਉੱਪਰ ਵੀ ਪੋਸ਼ਨ ਬੰਨਿਆ ਓਐ, ਓਦੇ ਨਾਲ ਨਾ ਸਈ ਰੈੰਦੈ ਨੀਚ ਨੀਚੇ ਵਾਲਾ ਥੋੜ੍ਹਾ ਪੋਸ਼ਣ ਠੰਡਕ ਚ ਰੈੰਦਾ ਏ। ਗਰਮੀ ਚ ਤੁਆਨੂੰ ਪਤਾ ਈ ਏ ਕਿੰਨਾ ਕ ਤੱਪਦਾ ਹੁੰਦਾ ਏ ਸਾਰਾ।
ਨਾਲੇ ਅਪਣਾ ਨਾ, ਰੇਟ ਵੀ ਨੀ ਪੁੱਛੇ ਗੇ ਸੀ, ਤੁਆਨੂੰ ਪਤ ਤੇ ਸਾਡੀ ਤਾਂ ਘਰ ਆਲੀ ਗੱਲ ਏ ਅਸੀਂ ਤੁਆਨੂੰ ਰੇਟ ਵੀ ਅਪਣਾ ਕਰਾ ਦਾਂਗੇ ਅਰਾਮ ਨਾਲ।
ਵਧੀਆ ਏ, ਹੋਰ ਕੀ ਚਾਈਦੈ ਮੈਨੂੰ‌‌। ਚੰਗਾ ਕੀਤਾ ਤੁਸੀਂ ਕੋਲ ਕਰਲੀ ਨਾਲ ਮੇਨੂੰ, ਨੀ ਤਾਂ ਮੈਂ ਅੱਜ ਗੱਲ ਕਰਨੀ ਸੀ ਓਦਾਂ ਕਿਸ ਕਰਨ ਲੱਗੀ ਸੀ, ਸਾਡੇ ਨੌਨ ਚ ਨੇ ਕੋਈ ਹੋਰ। ਓਨਾਂ ਦੇ ਕੋਈ ਤੇ ਜਾਣ ਕਾਰ ਨੇ, ਮੈਂ ਓਨਾਂ ਨੂੰ ਕੈਣ ਲੱਗੀ ਸੀ ਤੁਸੀਂ ਮੈਨੂੰ ਕੋਈ ਲੱਭ ਕੇ ਦਿਓ ਪ੍ਰਪੋਟੀ ਵਗੈਰਾ ਐਦਾਂ ਦੀ ਕੋਈ, ਮਲਬ ਘਾਰ ਬਈ ਬੰਨਿਆ ਬਣਾਏਆ ਹੋਵੇ, ਕੋਈ ਤਾਮ-ਚਮ ਕਰਨ ਦੀ ਲੋੜ ਨਾ ਪਏ, ਬਣ ਫਰਨੀਚਰ ਵ ਅਪਣਾ ਸਾਡਾ ਪੇਆ ਈਏ, ਨਵਾਂ ਈਏ, ਤੁਆਨੂੰ ਪਤ ਤਾ ਈਏ, ਐ ਹੁਣ ਈ ਬਣਵਾਏਆ ਸੀ। ਫੇਰ ਹੁਣ ਦੇਖੋ ਫਰਨੀਚਰ ਤੇ ਅਸੀਂ ਓਈ ਪਾਵੇਂ ਸ਼ਿਫ ਟ ਕਰ ਲਾਂਗੇ ਅਪਣਾ।
ਔ ਤਾਂ ਹੈ ਹੀ ਹਾਂਜੀ। ਨਾਲੇ ਪਤਾ ਕੀ ਐ ਜੇੜਾ ਹਾਂਜੀ ਹਾਂਜੀ ਨਾਲੇ ਜੇੜਾ ਤੋਡਾ ਐ ਪੁਰਾਣਾ ਮਕਾਨ ਏ ਨਾ ਜਿੱਥੇ ਤੁਸੀਂ ਰੈ ਰੇ ਔ ਐ ਵੀ ਅਪਣਾ ਤੋਡਾ ਵਿਕਵਾ ਦੇਣਗੇ। ਤੋਂ ਸਾਰੇ ਪ੍ਰੋਪਰਟੀ ਦਾ ਐਨਾਂ ਨੇ ਕੰਮ ਸ਼ੁਰੂ ਕੀਤੈ ਅਪਣੇ ਏਨਾਂ ਦੀ ਜਾਣਕਾਰ ਈ ਬੜੇ ਹੈਗੇ ਨੇ। ਤੇ ਨਾਲੇ ਐ ਵੀ ਤੁਵਾਡਾ ਤੇ ਹੋਰ ਨਾਲੇ ਐ ਇੱਕ ਸਾਈਡ ਐ ਵੇਚੋ ਤੁਸੀਂ ਥੋੜੇ ਬੌਤੇ ਪੈਸੇ ਪਾ ਕੇ ਅਪਣਾ ਨਵਾਂ ਲੈ ਲੋ।
ਇਕ ਦਮ ਸਹੀ ਗੱਲ ਏ, ਐਤੇ ਬੜੀ ਵਧੀਆ ਗੱਲ ਕੀਤੀ। ਵੈਸੇ ਐ ਤੇ ਕਹਿੰਦੇ ਸੀ ਵੀ ਵੇਚਾਂਗੇ ਹਾਂ ਵੇਚ ਕੇ ਹੀ ਫੇਰ ਅੱਗੇ ਕੁਛ ਲਵਾਂਗੇ ਐ ਦਰ ਬੜਾ ਹੀ ਸ਼ੋਰ ਸ਼ਰਾਬਾ ਆਦਾ ਜਿਆਦਾ ਇਹ ਹੀ ਹੈ ਹੋਰ ਤੇ ਕੁਛ ਨੀ ਬਾਕੀ
ਹਾਂਜੀ। ਮੈਂ ਤੁਹਾਨੂੰ ਦਸਣੀਆਂ ਇਹ ਕਲੋਨੀਆਂ ਤਾਂ ਬਦ ਬੱਚਿਆਂ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਜੇ ਬੱਚੇ ਬੱਚੇ ਲੜੇ ਨੇ ਤੇ ਵੱਡੀਆਂ ਦੀ ਲੜਾਈਆਂ ਹੋ ਜਿੰਦੀਆਂ ਨੇ ਦੱਸੋ
ਹਾਂਜੀ ਸਹੀ ਗੱਲ ਹੈ ਇਕਦਮ ਸਹੀ ਗੱਲ।
ਤੇ ਗਾਲੀ ਗਲੋਚ ਤੇ ਆ ਜਾਂਦੇ ਨੇ ਇੱਕ ਦੂਜੇ ਨੂੰ ਮਾਰਨ ਕੁੱਟਣ ਤੇ ਪਤਾ ਨੀ ਅੱਜ-ਕੱਲ ਕੀ ਨੇਚਰ ਹੋਇਆ ਦਾ ਬੰਦਿਆਂ ਦਾ
ਸਹੀ ਗੱਲ ਏ ਇਕਦਮ ਬੱਚਿਆਂ ਪਿੱਛੇ ਨਾਲ ਵੱਡਿਆਂ ਦੀ ਵੀ ਹੋ ਜਾਂਦੀ ਏ। ਹੋਰ ਕੀ ਇਸ ਨਾਲੋਂ ਵਧੀਆ ਬੰਦਾ ਪਹਿਲੇ ਈ ਹੋਰ
ਬੱਚਿਆਂ-ਬੱਚਿਆਂ ਦੀ ਲੜਾਈ ਏ। ਤੁਸੀਂ ਵੱਡਿਆਂ ਨੇ ਕੀ ਵਿੱਚ ਅ ਇਨਵੋਲਵ ਹੋਣਾ ਆਪਣਾ ਹੈ ਨਾ ਆਰਾਮ ਨਾਲ ਬਹਿ ਕੇ ਸੋਟ ਕਰਾ ਦਿਉ ਬੱਚਿਆਂ ਦੀ ਗੱਲ ਨਾ ਜੀ ਨਾ ਪਤਾ ਨਹੀਂ ਮਰਾ ਮਾਰ ਕੂਟਾਈ ਤੇ ਵੀ ਆ ਜਾਂਦੇ ਨੇ ਪਿੱਛੇ ਮੈਂ ਦੱਸਣੀ ਆ ਆਪਣੀ ਕਲੋਨੀ ਨੀ ਏ ਪਿੱਛੇ ਇੱਥੇ ਲੜਾਈ ਹੋਈ ਹੈ ਬ ਬੱਚਿਆਂ-ਬੱਚਿਆਂ ਦੀ ਤੇ ਨਾਲ ਦੋ ਗਵਾਂਢੀ ਲੜ ਪਏ ਨੇ ਦੱਸੋ ਤੇ ਪੁਲਿਸ ਸਦਨੀ ਪੈ ਗਈ। ਇੱਕ ਸੌ ਬਾਰਾ ਤੇ ਫੋਨ ਕਰਕੇ ਦੱਸ ਤੇ ਪੁਲਿਸ ਆ ਕੇ ਕਹਿੰਦੀ ਏ ਇਨਾ ਕਲੇਸ਼ ਪਾਇਆ ਤੁਸੀਂ। ਗੱਲ ਕੀ ਹੋਈ, ਕਹਿੰਦੇ ਨੇ ਬੱਚਾ ਜਾ ਰਿਹਾ ਸੀ। ਸਾਡਾ ਸਾਈਕਲ ਤੇ ਦੂਜੇ ਨੇ ਅੱਗੋਂ ਸਾਈਕਲ ਮਾਰ ਦਿੱ ਤੀ ਏ। ਤੇ ਇੱਕ ਦੂਜੇ ਨੂੰ ਪਤਾ ਨੀ ਬੱਚਿਆਂ ਨੇ ਕੀ ਮੁੱਕੇ ਮਾਰੇ ਨੇ ਕੀ ਗੱਲ ਗਲੋਚ ਕੀਤੀ ਤੇ ਇਸ ਫਿਰ ਲੜਾਈ ਹੋ ਗਈ।
ਚਲੋ ਪੁਲਿਸ ਵਾਲੇ ਨਾਲ ਵਿਚਾਰੇ
ਉਹ ਹੱਸਣ ਅੱਗੋ ਤੇ ਉਹ ਹੱਸਣ ਅੱਗੋ ਕਹਿਣ ਤੁਸੀਂ ਇਹ ਨਿੱਕੇ ਨਿੱਕੇ ਨਿਆਣੇ ਨੇ ਤੁਹਾਡੇ ਇਹਨਾਂ ਪਿੱਛੇ ਆਪਣਾ ਕਿਉਂ ਤੁਸੀਂ ਖ਼ਰਾਬ ਕੀਤਾ।
ਇਕਦਮ ਸਹੀ ਗੱਲ ਐ। ਹੋਰ ਮੰਦੇ ਹੀ ਨਹੀਂਂ।
ਕਹਿੰਦੇ ਨੇ ਅਸੀਂ ਤਾਂ ਬੁਲਾਉਂਦੇ ਨੀ ਐਨੀ ਔਖੀ ਉਹ ਸੁਲਾਹ ਕਰਾ ਕੇ ਗਏ ਨੇ।
ਸਾਡੇ ਤਾਂ ਵੈਸੇ ਓਦਾਂ ਤੇ ਕੋਈ ਕਿਸੇ ਨਾਲ ਨੀ ਹੈ। ਪਰ ਉਵੇਂ ਮਹੱਲੇ ਚ ਬਥੇਰੀ ਹੁੰਦੀ ਰਹਿੰਦੀ ਹ ਆਪਸ ਚ ਲੋਕੀ ਕਹਿੰਦੇ ਇੰਨਾ ਰੋਲਾ ਪੈਂਦਾ ਏ ਰਾਤੀ-ਰਾਤੀ ਹੁੰਦੀ ਵੀ ਰਾਤੀ ਏ ਰਾਤੀ ਬੰ ਇੰਨੇ ਆਰਾਮ ਨਾਲ ਸੋਹਣਾ ਹੁੰਦਾ ਹੈ ਨਾਲ ਹੀ ਬਾਰਾਂ ਵੱਜਣਗੇ ਗਿਆਰਾਂ ਵੱਜਣਗੇ ਰੌਲਾ ਆਣਾ ਸ਼ੁਰੂ ਹੋ ਜੇ ਗਾ। ਸਾਡੇ ਸਾਹਮਣੇ ਹੀ ਨੇ ਉਹ ਬਥੇਰਾ ਰੋਲਾ ਪਾਦੇ ਨੇ
ਇਹ ਤਾਂ ਹੈ ਹੀ ਸਗੋਂ ਮੈਂ ਕਹਿੰਦੀ ਹਾਂ ਇਹ ਸਾਡੀ, ਸਾਡੀ ਆਪਣੀ ਆਪਣੀ ਕਲੋਨੀ ਜੇ ਗਵਾਂਢੀ ਆ ਕੇ ਨਾ ਦੁਪਹਿਰ ਦਾ ਤੇ ਆਪਣਾ ਨਾ ਫਰਾਟਾ ਕੂਲਰ ਲਾ ਕੇ ਤੇ ਬਾਹਰ ਈ ਗਲੀ 'ਚ ਬਹਿ ਜਾਣਗੇ ਗੱਪ ਮਾਰਨ।
ਤੁਹਾਨੂੰ ਪਤਾ ਗਰਮੀ ਚ ਕੌਣ ਬੈਂਦਾ ਬਾਰ ਸ਼ਾਮੀ ਬੰਦਾ ਫਿਰ ਵੀ ਬੈਨਦਾ ਏ।
ਮੈਂ ਰੋਟੀ ਖਾਣਾ ਆਏ ਮੈਂ ਇਹਨਾਂ ਨੂੰ ਖਾਵਾਂ ਬਾਰੀ ਚ ਮੈਂ ਕਿਹਾ ਵੇਖ ਨਾ ਜੀ ਫਰਾਟੇ ਲਾ ਕੇ ਤੇ ਕੂਲਰ ਲਾ ਕੇ ਬਾਹਰ ਬੈਠੇ ਹੋਏ ਨੇ ਗਲੀਆਂ ਚ ਚੁਗਲੀਆਂ
ਬੰਦਾ ਅੰਦਰ ਹੀ ਬਹਿ ਜੇ ਹੋਰ।
ਕਿਸੀ ਕੋਲ ਤੂੰ ਆਪਣਾ ਕੰਮ ਕਰ।
ਸਹੀ ਗੱਲ ਐ ਸਾਡੇ ਆਪ, ਸਾਡੇ ਆਪ ਜਿਵੇਂ ਹੈ ਮੰਮੀ ਜੀ ਨੇ ਹੋਰ ਇਹ ਬਹਿ ਜਾਂਦੇ ਨੇ ਸ਼ਾਮੀ ਵਾਰ ਸ਼ਾਮੀ ਬਹਿੰਦੇ ਨੇ ਤੁਹਾਨੂੰ ਪਤਾ ਛੇ ਵਜੇ ਕੋਲ ਪੰਜ ਵਜੇ ਕੋਲ ਹੋਰ ਹਾਲੇ ਫਿਲਹਾਲ ਉਦੋਂ ਵੀ ਉਂਦੀ ਏ ਪਰ ਤੁਹਾਨੂੰ ਪਤਾ ਨਾਲ ਸਾਰਾ ਦਿਨ ਬਾਰ ਪੈ ਮਤਲਬ ਐਵੇਂ ਅੰਦਰ ਬੈਠ-ਬੈਠ ਕਿ ਬੰਦਾ ਪਰੇਸ਼ਾਨ ਹੀ ਹੋ ਜਾਂਦਾ। ਸ਼ਾਮ ਦਾ ਟੈਮ ਹੀ ਹੁੰਦਾ ਨਿਕਲੇ ਬੰਦਾ।
ਹਾਂਜੀ! ਸ਼ਾਮੀ ਤਾਂ ਆਪਣਾ ਨਾ ਪਤਾ ਕਿ ਹਵਾ ਵਧੀਆ ਚੱਲਦੀ ਏ। ਬੰਦਾ ਬੈਠਾ ਰਹੇ ਸ਼ਾਮੀ ਬਾਹਰ ਕੋ ਕੋਈ ਦਿੱਕਤ ਅਲੀ ਗੱਲ ਈ ਨਹੀਂ ਆਪਣਾ ਦੁਪਹਿਰੇ ਕੌਣ ਬਾਹਰ ਬਹਿੰਦਾ। ਤੁਸੀਂ ਘਰਾਂ 'ਚ ਬਓ ਦੁਪਹਿਰੇ ਤਾਂ ਸੋਣ ਦਾ ਟਾਈਮ ਹੁੰਦਾ। ਆਹ-ਆਹ
ਇੱਕਦਮ ਸਹੀ
ਮੈਨੂੰ ਹਾਸਾ ਵੀ ਆਏ, ਮੈਂ ਇਹਨਾਂ ਨੂੰ ਵੀ ਦੱਸਾਂ ਏ ਕੇਣ ਚੱਲ ਚੱਲ ਆਪਣਾ ਕੰਮ ਕਰ ਤੂੰ। ਵੇਖਿਆ ਕਰ ਲੋ ਆਹ-ਆਹ। ਕੋਈ ਜੋ ਮਰਜੀ ਕਰਦਾ ਰਏ ਤੈਨੂੰ ਕੀ ਲੈਣਾ। ਨਾਲੇ ਮੈਂ ਕਿਹਾ ਮਨੋਰੰਜਨ ਹੋ ਰਿਹਾ ਮੈਂ ਕਿਉ ਨਾ ਵੇਖਾਂ ਬਾਰੀ ਚੋਂ ਚਾਤਾਂ ਮਾਰ ਮਾਰ ਕੇ। ਏਹ -ਏਹ
ਬੰਦੇ ਨੂੰ ਐੰਟਰਟੇਨ ਵੀ ਦੇਣਾ ਚਾਹੀਦਾ ਨਾਲ।
ਹਾਂਜੀ-ਹਾਂਜੀ ਹੋਰ ਸੁਣਾਓ ਮੈਂ- ਤੁਹਾਡੀ ਵੱਡੀ ਗੁੜੀਆ ਕੇੜੀ ਕਲਾਸ 'ਚ ਏ। ਮੈਂ ਸੁਣੇ ਕਾਫ਼ੀ ਵੱਡੀ ਹੋ ਗਈ। ਇਕ ਬੜੇ ਦਿਨ ਹੋ ਗਏ ਨਾ ਬੱਚੇ ਵੇਖੇ ਨੀ ਮੈਂ
ਚ ਐਡਮਿਸ਼ਨ ਲਿੱਤਾ ਵੇ।
ਅੱਛਾ, ਅੱਛਾ ਏਨੀ ਵੱਡੀ ਹੋ ਗਈ ਏ, ਲੈ ਮੈ ਤੇ ਨਿੱਕੀ ਜਿਹੀ ਵੇਖੀ ਸੀ। ਨਰਸਰੀ 'ਚ ਹੁੰਦੀ ਸੀ।
ਹਾਂ ਨਰਸਰੀ 'ਚ ਥੋੜੀ ਜਾਦਾ ਹੀ ਹੋ ਗਿਆ ਵੇ। ਨਈ ਤੁਸੀਂ ਆਏ ਓ ਵੈਸੇ।
ਏਤਥ ਥ-ਨਾਂਈਥ 'ਚ ਹੋਣੀ ਏ।
ਨਈ, ਨਈ। ਹਾਂ ਕੋਲੇਜ ਵਿੱਚ, ਹਾਂ ਓਦੋ ਤੁਆਨੂੰ ਮਿਲਲੀ ਨੀ ਨਾ। ਹਾਂ, ਓਦੋਂ ਵੀ ਤੁਆਨੂੰ ਪਤਾ ਨਾਲ ਗਈ ਜਦੋ ਤੁਸੀ ਆਏ ਸੀ ਤਾ ਸੀ ਓ ਏਤਥ ਚ। ਫੇਰ ਤੁਆਨੂੰ ਪਤਾ ਪੇਪਰ ਵਗੈਰਾ ਬੰਦਾ, ਪੇਪਰਾਂ ਦੇ ਟਾਈਮ ਆਏ ਹੋ ਤੁਸੀ। ਤੇ ਟਿਊਸ਼ਨ ਵਗੈਰਾ ਜਾਨਾ। ਵੈਸੇ ਹੀ ਬਰਡਨ ਅੱਜ-ਕੱਲ ਬਥੇਰਾ ਏ ਬੱਚੇਆਂ ਤੇ ਪੜਾਈ ਦਾ।
ਹਾਂਜੀ, ਹਾਂਜੀ। ਚਲੋ ਮੈਂ ਨਾ ਤੁਹਾਨੂੰ ਵੀਰ ਜੀ ਦਾ ਨੰਬ ਨੰਬਰ ਈ ਭੇਜ ਦੇਵਾਂਗੀ ਅਪਨਾ ਬਿਜਨਸ ਅਲਾ ਤੁਸੀ ਓਨਾਂ ਨਾਲ ਈ ਗੱਲ ਕਰ ਲੈਣਾ ਇੱਕ ਵਾਰੀ, ਚਾਹੇ ਵੀ ਅ ਆਪਣੇ ਹਸਬੈਂਡ ਨਾਲ ਏਨਾਂ ਦੀ ਗੱਲ ਕਰਾ ਦੇਨਾ। ਠੀਕ
ਹਾਂਜੀ, ਜਰੂਰ ਕੋਈ ਗੱਲ ਨੀ ਤੁਸੀ ਮੈਨੂੰ ਵਟਸਪ ਕਰ ਦੇਨਾ ਨੰਬਰ।
ਹਾਂਜੀ, ਹਾਂਜੀ। ਨਾਲੇ ਮੈਂ ਦੱਸਣੀ ਆ ਤੁਹਾਨੂੰ, ਹਾਂਜੀ, ਬੜੇ ਵਧੀਆ ਮਕਾਨ ਨੇ। ਆਪਣਾ ਟਾਇਲਾਂ ਟੂਇਲਾਂ- ਸਾਰੀ ਲੱਗੀਆਂ ਹੋਈਆਂ ਨੇ, ਅੰਦਰ ਆਪਨਾ ਫਰਨੀਚਰ ਦਾ ਵੀ ਕੰਮ ਹੋਇਆ ਦਾ ਥੋੜਾ ਬਹੁਤਾ। ਨਾਲੇ ਤੁਸੀਂ ਆਪਣਾ ਸਮਾਨ ਵੀ ਚੱਕਣਾ- ਨਾਲ ਤੁਹਾਡੀ ਹੈਲਪ ਕਰਾ ਦੇਣਗੇ।
ਏ ਤੇ ਬੜੀ ਵਧੀਆ ਗੱਲ ਏ। ਥੈਂਕ ਯੂ ਸੋ ਮਚ।
ਤਾਂ ਹੈ ਈ ਚਲੋ। ਮੈਂ ਭੇਜਣੀ ਸੁਣਹਾ ਤੁਹਾਨੂੰ ਠੀਕ ਹੈ ਜੀ
ਹਾਂਜੀ ਠੀਕ ਸਤਿ ਸ੍ਰੀ ਅਕਾਲ